ਹੈਲੋ।
ਸਤਿ ਸ਼੍ਰੀ ਅਕਾਲ।
ਹੈਲੋ, ਸਤਿ ਸ਼੍ਰੀ ਅਕਾਲ। ਕੀ ਹਾਲ ਜੇ? ਵਧ, ਵਧੀਆ ਵਧੀਆ ਹੋਰ ਤੁਸੀਂ ਸੁਣਾਓ। ਘਰ ਪਰਿਵਾਰ ਸਭ ਵਧੀਆ? ਸਭ ਵਧੀਆ। ਹੋਰ ਗਰਮੀ ਕਿ ਜੀ ਐ?
ਅਰੇ ਬਸ ਗਰਮੀ ਤਾਂ ਬਹੁਤ, ਸਾਡੇ ਤਾਂ ਗਰਮੀ ਕਿਤਨੀ ਐ
ਸਾਡੇ ਇਧਰ ਬੋਤ, ਸਾਡੇ ਠੀਕ ਐ ਗਰਮੀ ਫਿਲਹਾਲ, ਦਿਨ ਚ ਆਉਂਦੀ ਐ ਗਰਮੀ, ਬਟ ਸ਼ਾਮ ਸੁਬਾਹ ਵਧੀਆ ਰਹਿੰਦੈ।
ਹਾਂ ਤੇ ਹਜੇ ਵੀ ਨੋਇਜ਼ ਅੱਛੀ ਆ ਰਹੀ ਏ ਲਾਈਕ, ਉ ਓਧਰ ਚ ਲਾਈਕ ਪੇੜਾਂ ਪੂੜਾਂ ਦੀ
ਹਾਂ ਹਾਂ।
ਸਾਡੇ ਇੱਧਰ ਤਾਂ ਬਹੁਤ ਗਰਮੀ ਐ। ਬਾਹਰ ਨਿਕਲ ਦਾ ਮਨ ਈ ਨੀ ਕਰਦਾ। ਪੈੜਾ ਪੂੜਾਂ ਦੀ ਵਾਜ਼ ਕਿੱਥੋਂ ਈ ਆਏਗੀ।
ਹਾਂ ਉਹ ਤਾਂ ਹੈਗੀ ਐ। ਹਮ ਕੀ ਲੱਗਦਾ ਇਸ ਸਾਲ ਗਰਮੀ ਜ਼ਿਆਦਾ ਹੋਉਗਈ ਪਿਛਲੇ ਸਾਲ ਤੋਂ ਜਾਂ ਘੱਟ?
ਤਾਂ ਫਿਰ ਵੀ ਘੱਟ ਸੀ, ਲੇਕਿਨ ਐ
ਹੂੰ।
ਬਾਰਿਸ਼ ਵਗੈਰਾ ਪਈ ਤੇ ਫਿਰ ਨੋਮਲ ਟੈਂਪਰੇਚਰ ਹੋ ਗਏ ਦੋਿੰਨ ਦਿਨ ਨੋਾਰਮਲ ਉਸ ਤੋਂ ਬਾਅਦ ਹੁਣ ਜ਼ਿਆਦਾ ਹਾਈ ਹੋ ਗਿਆ ਹੁਣ ਫਿਰ ਪਹਿਲੇ ਵਾਲੇ ਟਾਈਮ ਹੋ ਗਿਆ ਕੋਈਪ੍ਰਸ਼ਨ ਵਗੈਰਾ ਹੈ ਸਮਰ ਦੀ
ਸਮਰ ਦੀ ਵੇਕੇਸ਼ਨ ਇਸ ਮੰਥ 'ਤੇ ਹੈ ਨਹੀਂ ਕੁਛ ਅਗਲੇ ਮੰਥ 'ਚ ਹੈ ਕੋਈ ਇੱਕ ਦੋ ਪਲੈਨ ਹੈਗੇ ਹਨ ਪਰ ਦੇਖੋ
ਇਤਨੀ ਸਮਝ ਆਹ ਬਿਲਕੁਲ ਵੀ ਪਹਾੜੀ ਇਲਾਕੇ ਬੈਸ ਟਾਈਮ ਪਹਾੜੀ ਇਲਾਕੇ ਜਾਓ ਤੇ ਉੱਥੇ ਜਾ ਕੇ ਵਸ ਜਾਓ ਬਸ ਸ ਗਰਮੀਆਂ ਗਰਮੀਆਂ ਉੱਥ ਰਹੋ
ਹਾਂ ਉਹ ਤਾਂ ਹੈਗਾ ਪਹਾੜੀ ਇਲਾਕਾ ਬਹੁਤ ਵਧੀਆ ਰਹਿੰਦਾ ਸਮਰ ਵਾਸਤੇ
ਉੱਥੇ ਵੀ ਆ ਹੁੰਦਾ ਕਿ ਜ਼ਿਆਦਾ ਬਾਰਿਸ਼ ਹੋ ਰਹੀ ਤੇ ਉੱਥੇ ਵੀ ਨੁਕਸਾਨ ਹੈ ਫੇਿਰ ਉੱਥੋਂ ਵੀ ਜਾਓ
ਹਾਂ ਫਿਰ ਜ਼ਿਆਦਾ ਬਾਰਿਸ਼ ਹੋ ਜਾਏ ਤੇ ਉਹ ਫਿਰ ਉੱਥੇ ਵੀ ਹੁੰਦਾ ਬੱਟ ਗਰਮੀ ਚ ਘੱਟ ਹੀ ਹੁੰਦੀ ਬਾਰਿਸ਼
ਹਾਂ ਲੇਕਿਨ ਪਹਾੜੀ ਇਲਾਕੇ ਜ਼ਿਆਦਾ ਹੁੰਦੇ ਹੈ ਨਾ ਉੱਧਰ ਦਾਿਆਦਾ ਕਿਆ ਹੀ ਪਤਾ ਕਿਸ ਟਾਈਮ ਬਾਰਿਸ਼ ਹੋ ਜਾਏ
ਹਾਂ ਉਹ ਤੇ ਹੈ
ਸਾਡੇ ਇੱਧਰ ਐਸਾ ਹੁੰਦਾ ਕਿ ਜਿਸ ਟਾਈਮ ਕਿਸ ਟਾਈਮ ਗਰਮੀ ਹੋ ਜਾਏ ਪਤਾ ਹੀ ਨਹੀ ਸੰਗਤ ਵੀ ਵੱਧ ਜਾਏ ਸੰਗਤ ਵੀ ਘੱਟ ਹੋ ਜਾਏ
ਹੋ ਉਹਨੂੰ ਹੋਰ ਬ੍ਰੇਕਫਾਸਟ ਹੋ ਗਿਆ ਹਮ ਮੈਂ ਹੋਰ ਬ੍ਰੇਕਫਾਸਟ ਹੋ ਗਿਆ
ਹਾਂ ਬ੍ਰੇਕਫਾਸਟ ਬਸ ਹੋ ਗਿਆ ਹਾਲੇ ਤੇ ਨਹੀਂ ਬਸ ਬਣਾਣਾ ਹਜੇ ਸੋ ਕੇ ਉੱਠੇ ਆ ਹੁਣ
ਉਹ ਇੰਨੇ ਲੇਟ ਉੱਠਦੇ ਆ ਕਿਉਂ ਅੱਜ ਸੰਡੇ ਆ ਤਾਂ ਕਰਕੇ ਅੱਜ ਸਾਰੇ ਲੇਟ
ਹਾਂ ਆ ਸਨ ਨਾ ਤੂੰ ਠੀਕ ਕਿੰਦਾ ਪੂਰਾ ਵੀਕ ਕੰਮ ਕਰੋ ਇੱਕ ਸੰਡੇ ਮਤ ਕਿ ਾ ਫ ਹੈ ਰਿਲੈਕਸ ਕਰ ਸਕ ਨਹੀਂ ਪੂਰਾ ਵੀਕ ਇਦਾਂ ਹੀ ਜਾਂਦਾ ਕੰਮ ਤੇ ਜਾਓ ਕਰਵਾਇਆ ਕਰੋ- ਕਰੋ। ਸੋ ਹੁਨ ਰਿਲੈਕਸ ਹੈ ਇਹ ਵੀ ਏ ਸੰਡੇ, ਵੀਕੈਂਂਡ ਰਿਲੈਕਸ। ਕਰੋ ਆਰਾਮ ਨਾਲ।
ਹਾਂ, ਉਹ ਤਾਂ ਹੈ। ਸੰਡੇ ਨੂੰ ਮੈਕਸੀਮਮ ਸਾਰੇ ਲੋਕੀ ਆਪਣਾ ਸ਼ਡਿਊਲ ਚੇਂਜ ਕਰ ਦਿੰਦੇ, ਖ਼ਰਾਬ ਕਰ ਦਿੰਦੇ ਨ ਮਨ- ਮਰਜੀ ਨਾ ਉਠ ਉੱਠਦੇ ਮਨਮਰਜ਼ੀ ਨਾਲ ਬ੍ਰੇਕਫਾਸਟ, ਲੰਚ, ਡਿਨਰ ਕਰਦੇ ਨ।
ਹਾਂ, ਮੈਂ ਵੀ ਉਹਨਾਂ ਚ ਹੋਈ ਹਾ। ਬਸ, ਜਿਸ ਟਾਈਮ ਮਨ ਕੀਤਾ ਬ੍ਰੇਕਫਾਸਟ, ਲੰਚ ਇੱਕ ਵਾਰੀ ਕਰ ਲਿਆ। ਬਰੰਚ ਕਰ ਲਿਆ ਸਿੱਧਾ। ਕਿਆ ਅਲੱਗ- ਅਲੱਗ ਬਣਾਣਾ, ਬਣਾਣ ਦਾ ਵੀ ਤੇ ਅਲਕਸ ਹੈ ਨਾ
ਮੇਰਾ ਵੀ‌ ਏਇਹੋ ਸੰ ਨੂੰ ਮੈਨੂੰ ਬ੍ਰੇਕਫਾਸਟ ਕਈ ਵਾਰ ਬਾਰਾਂ ਵਜ ਜਾਂਦੇ, ਲੰਚ ਚੱਲ ਜਾਂਦਾ ਸ਼ਾਮ ਪੰਜ ਨੂੰ। ਹੋਰ ਡਿਨਰ ਚੱਲ ਜਾਂਦਾ ਰਾਤ- ਰਾਤੀ। ਗਿਆਰਾਂ- ਸਾਢੇ ਗਿਆਰਾਂ ਨੂੰ।
ਹਾਂ, ਤੇ ਮੈਂ ਤੇ ਸਿੱਧਾ ਬੰਰਚ ਈ ਬਣਾ ਲੈਨੀਂ ਹਾਂ, ਲਾਈਕ ਬਾਰਾਂ- ਇੱਕ ਵਜੇ ਫ ਚਲੇ ਜਾਓ, ਤਾਂਈ ਹੀ ਬਣਾ ਕੇ ਖਾ ਲੋ, ਫਿਰ ਰਾਤੀ ਬਣਾਓ ਛੇ- ਸੱਤ ਵਜੇ ਤੇ ਹੋ ਜਾਂਦਾ। ਬੁਪਰੇ ਵੀਕਐਂਡ ਤੇ ਅਟਰਮ- ਮਟਰਮ ਵੀ ਖਾਇਆ ਜਾਂਦਾ, ਫਾਸਟ- ਫੂਡ ਖਾ ਲਿਆ। ਖਾ ਲਿਆ ਉਹ ਖਾ ਲਿਆ, ਉਹ ਵੀ ਇੱਕ ਅਲੱਗ ਲੈਵਲ ਜਾਂਦਾ, ਉਹਦਾ ਤੇ ਅਲੱਗ ਲੈਵਲ ਹੀ ਕਾਊਂਟ ਵੀ ਹੁੰਦਾ ਵਿੱਚ ਨਮਰਜੀ ਖਾਲੋ ਤੇ ਸੋ ਜਾ, ਕਿ ਹੈਲਥੀ ਰਵਾਂਗੇ, ਹੈਲਥੀ ਰਵਾਂਗੇ। ਹੋ ਹੀ ਨਹੀਂ ਪਾਂਦਾ ਕਿ ਹੈਲਦੀ ਕਿੱਥੇ ਰਹੋਗੇ।
ਉਹ ਤਾਂ ਹੈ, ਕਿਉਂਕਿ ਜੰਕ- ਫੂਡ ਚ ਜ਼ਿਆਦਾ ਖਾਣ ਲੱਗ ਪਏ ਨਾ।
ਆਹਰੇ, ਮੈਂ ਖੁਦ ਬਹੁਤ ਜੰਕ ਫੂਡ ਖਾਂਦੀ ਹਾਂ। ਜੰਕ ਫੂਟ ਤੋਂ ਪਤਾ ਨੀ ਕੈਸੇ ਹੀ ਟੇਸਟ ਹੋ ਜਾਂਦਾ ਜੰਕ ਫੂਡ ਦਾ। ਆਦਤ ਲਗ ਜਾਏ ਤੇ ਫੇਿਰ ਜਾਂਦੀ ਨੀ। ਜੰਕ ਫੂਡ ਦੀ ਤੇ
ਉਹ ਤਾਂ ਹੈਗਾ। ਤੇ
ਤੁਹਾਡੇ ਤਾਂ ਗਰਮੀ ਕਿਤਨੀ ਹੈ? ਇਤਨੀ ਜ਼ਿਆਦਾ, ਘੱਟ
ਨਹੀਂ ਘੱਟ ਹੈ ਠੀਕ ਹੈ ਸਾਡਾ ਮੌਸਮ ਬਰਾਬਰ ਰਹਿੰਦਾ ਕਿਉਂਕਿ ਅ ਬਰਫ਼ੀਲਾ ਇਲਾਕਾ ਕਾਫੀ ਨੇੜੇ ਪੈ ਜਾਂਦਾ ਨਾ
ਹਾਂ ਆ ਤਾਂ ਅੱਛੀ ਗੱਲ ਹੈ
ਥੋੜਾ ਹੋ ਜਾਂਦਾ ਹੈ ਠੀਕ ਹੈ ਗਰਮੀ ਪੈਂਦੀ ਹੈ ਕਿਉਂਕਿ ਸਮਰ ਹੈ ਤਾਂ ਗਰਮੀ ਤਾਂ ਹਰ ਜਗ੍ਹਾ ਹੋਏਗੀ ਬਟ ਜੇ ਬਾਕੀ ਏਰੀਆ ਨਾਲ ਕੰਪੇਅਰ ਕੀਤਾ ਜਾਏ ਦਿੱਲੀ ਉੱਧਰ ਹਰਿਆਣਾ, ਪੰਜਾਬ ਵਾਲੀ ਸਾਈਡ ਜਾਂ ਰਾਜਸਥਾਨ ਵਾਲੀ ਸਾਈਡ, ਯੂਪੀ ਵਾਲੀ ਸਾਈਡ ਦੇ ਕਿ ਉਹਨਾਂ ਇਲਾਕੇ ਚ ਜ਼ਿਆਦਾ ਗ ਰਮੀ ਪੈਂਦੀ ਹੈ, ਹਮ
ਕੁਛ ਪਹਾੜੀ ਇਲਾਕਾ ਵੀ ਨਾਲੇ ਕੁਛ ਐਸਾ ਹੁੰਦਾ ਜੋ ਲੋਕ ਪਿੰਡ ਵਿਚ ਰਹਿੰਦੇ ਨੇ ਉਹਨਾਂ ਵਾਸਤੇ ਅੱਛਾ ਏ।
ਹਾਂ ਹਿਮਾਚਲ ਹੋ ਗਿਆ ਜੰਮੂ ਐਂਡ ਕਸ਼ਮੀਰ ਹੋ ਗਿਆ ਇਏਧਰ ਇਲਾਕੇਿਆਂ ਠੰਡੇ ਇਲਾਕੇ
ਗਰਮੀ ਘੱਟ ਹੁੰਦੀ ਹੁੰਦੀ ਹੈ ਲੇਕਿਨ ਹੁੰਦੀ ਇਤਨੀ ਹੈ ਹੁਣ ਥੋੜ੍ਹੀ ਘੱਟ ਹੋ ਜਾਂਦੀ ਹੈ ਸਾਡੇ ਇਧਰ ਬਹੁਤ ਜ਼ਿਆਦਾ ਹੋ ਜਾਂਦੀ ਹੈ ਗਰਮੀ ਤੇ
ਨਹੀਂ ਉਹ ਚਲੋ ਥੋੜਾ ਟਾਈਮ ਹੈ ਫਿਰ ਸਰਦੀ ਆ ਜਾਣੀ ਸਰਦੀ ਹੋਏਗੀ ਲੋਕੀ ਕਹਿੰਦੇ ਗਰਮੀ ਆ ਆਵੇ ਸਰਦੀ ਜ਼ਿਆਦਾ ਉਹ ਪੈ ਰਹੀ ਹੈ ਤੇ ਗਰਮੀ ਆਵੇ ਤੇ ਲੋਕੀ ਕਹਿੰਦੇ ਸਰਦੀ ਆਵੇ ਗਰਮੀ ਜ਼ਿਆਦਾ ਪੈ ਰਹੀ
ਲੇਕਿਨ ਤੁਸੀਂ ਕੰਮ ਵਮ ਕਰ ਸਕਦੇ ਹੋ ਲੇਕਨ ਸਰ ਤੇ ਨਿਕਲਣ ਮਨ ਨੀ ਕਰਦਾ ਸੀ
ਮਤਲਬ ਫੇਰ ਵੀ ਸਮਰ ਜ਼ਿਆਦਾ ਬੈਸਟ ਜਾਂਦਾ ਹੈ ਕਿਉਂਕਿ ਸਮਰ ਚ ਤੁਸੀਂ ਆਪਣਾ ਕੰਮ ਕਰ ਸਕਦੇ ਹੋ ਸਰਦੀਆਂ ਤੇ ਬਸ ਮਤਲਬ ਸੁੱਤੇ ਹੀ ਰਹੋ ਜ ਸੁੱਤੇ ਰੋ ਸੁੱਤੇ ਹੀ ਰਹੋ ਉੱਠਣ ਦਾ ਮਨ ਹੀ
ਮੈਨੂੰ ਤਾਂ ਸਰਦੀਆਂ ਵਧੀਆ ਲੱਗਦੀਆਂ ਗਰਮੀ ਬਿਲਕੁਲ ਵਧੀਆ ਨੀ ਲੱਗਦੀ
ਮੈਨੂੰ ਸਮਰ ਸਹੀ ਲੱਗਦਾ ਹੈਗਾ ਸਰਦੀਆਂ ਬਹੁਤ ਬੇਕਾਰ ਲੱਗੀਆਂ ਨੇ ਮੌਨਸੂਨ ਬਸ ਮੌਨ ਠੀਕ ਰਹਿੰਦਾ ਨਾ ਸਰਦੀ ਹੈ ਨਾ ਗਰਮ ਇਕਊਲ ਰਹਿੰਦਾ ਉਹ ਵੀ ਜ਼ਿਆਦਾ ਬਾਰਿਸ਼ ਜਾਏ ਤੇ ਬੱਤੀ ਚੱਕਰ ਪ ਜਾਂਦਾ ਹੈ ਬੱਤੀ ਕ ਦ ਪਤਾ ਨੀ ਕਿ ਉਹਂ ਬਿਜਲੀ ਵਾਲੇ
ਹਾਂ ਉਹ ਤਾਂ ਹੈਗਾ ਕਿਨਾ ਟਾਈਮ ਹੋ ਗਿਆ ਯੂਜ ਕਰ ਹੁੰਦੇ ਮੈਂਬਰ ਹੋ ਜਾਂ ਪੁਰਾਣੇ
ਨਹੀਂ ਨਹੀਂ ਨਿਊ
ਨਿਊ ਅਸੀਂ ਵੀ ਨਿਊ ਹੀ ਹੈ
ਹਜੇ ਮੇਰੀ ਬੱਸ ਹਾਂਜੀ ਨਿਊ ਅੱਜ ਹੀ ਜੜੀ ਐਪ ਸਟਾਰਟ ਹੋਈ ਹੈ ਬਸ ਪਲੀਜ਼ ਸੋ
ਅੱਛਾ, ਅੱਛਾ
ਹੂੰ,
ਮੈਂ ਵੀ ਕੱਲ ਤੋਂ ਹਾਂ ਪਹਿਲੇ ਤੋਂ ਗਰੁੱਪ ਜੁਇਨ ਕੀਤਾ ਹੋਇਆ ਸੀ ਬਟ ਕਾਲ ਤਾਂ ਮੈਨੂੰ ਵੀ ਅੱਜ ਜੀ ਆਇਆ ਮੈਂ ਮੋਰਨਿੰਗ ਇੱਕ ਬੰਦੇ ਨੇ ਮੈਨੂੰ ਕਾਲ ਕੀਤੀ, ਮੈਂ ਉਹਨੂੰ ਕਰਾਈ ਫਿਰ ਕਾਲ ਤੇ ਫਿਰ ਦੂਜੇ ਬੰਦੇ ਤੁਸੀਂ ਉਹ ਜਿਨੂੰ ਮੈਂ ਕਾਲ ਕਰ ਰਿਹਾਂ।
ਹੂੰ ਮੇਰਾ ਅੱਜ ਦਾ ਸਟਾਰਟ ਗਰੁਪ ਘੱ ਐ
ਤੇ ਕਹਿੰਦਾ ਠੀਕ ਹੈ ਆ ਅੱਛਾ ਐਪ ਹੈ ਤੇ ਇੰਟਰਟੇਨਮੈਂਟ ਹੋ ਜਾਂਦਾ ਫੇਰ ਬੋਰ ਨਹੀਂ ਹੋਵੇ ਤੇ ਬੰਦਾ ਚਲੋ ਗੱਲ ਕਰ ਲੈਂਦਾ ਇੰਨੇ ਇਨੇ ਲੋ ਕੀ ਹੁੰਦੇ ਤੇ ਅੱਛਾ ਹੋ ਜਾਂਦਾ ਬੋਰ ਤੋਂ ਵੱਧ ਜਾਊਗੇ ਤੇ ਠੀਕ ਹੈ ਫਰੀ ਟਾਈਮ ਹੈਗਾ ਤੇ ਕਰ ਲਿਆ ਕਰੋ। ਅਰਨਿੰਗ ਵੀ ਹੋ ਜਾਂਦੀ ਹੈ ਕਹਿੰਦੇ ਅੱਛੀ ਅਰਨਿੰਗ ਹੁੰਦੀ ਐ, ਮੈਂ ਚਲੋ ਕਹਿ ਰਿਹਾ ਬੰਦਾ ਚਲੋ ਟਰਾਈ ਕਰਕੇ ਦੇਖਦੇ ਫਿਰ ਮੈਂ ਕਿਹਾ ਸੋਚਿਆ ਮੈਂ ਅਨਨੋਨ ਬੰਦਿਆਂ ਨੇ ਕੀ ਗੱਲ ਕਰਾਂ ਕਿੱਦਾਂ ਫਿਰ ਇੱਕ ਬੰਦੇ ਨੇ ਸਵੇਰੇ ਗੱਲ ਹੋਈ ਤੇ ਫਿਰ ਮੈਂ ਉਹਨੂੰ ਕਿਹਾ ਤੂੰ ਬੋਲਦਾ ਮੈਂ ਸੁਣਦਾ ਜਾਂਨਾ। ਤੇ ਦੇਖਾਂਗਾ ਕਿ ਫਿਰ ਉਹ ਕਹਿੰਦਾ ਕਿ ਪਰਸਨਲ ਗੱਲ ਨਹੀਂ ਕਰਨੀ ਹੁੰ ਅਤੇ ਬਸ ਆਪਣੇ ਕੋਈ ਵੀ ਟੋਪਿਕ ਲੈ ਲਓ। ਗਰਮੀ, ਸਰਦੀ ਸ਼ੋਪਿੰਗ ਤੇ ਜਾਂ ਕੁਛ ਵੀ ਏਦਾਂ ਓਹਦੇ ਤੇ ਗੱਲ ਕਰ ਲੋ ਡਿਸਕਸ ਕਰ ਲੋ ਤੇ ਬਸ ਮੈਂ ਅੱਛੀ ਗੱਲ ਹੈੈਂ, ਚਲੋ ਹਾਂ। ਚਲੋ ਕੁਛ ਨਾ ਕੁਛ ਲੋਕਾਂ ਦਾ ਐਕਸਪਲੋਰ ਤੁਹਾਨੂੰ ਹੁੰਦਾ ਹੈਏਗਾ। ਤੁਹਾਨੂੰ ਪਤਾ ਲੱਗ ਜਾ ਕਿ ਦੁਨੀਆਂ ਕੀ ਕਰ ਰਹੀ ਹੈ, ਕੀ ਹੋ ਰਿਹਾ?
ਹਾਂ,
ਤੇ ਮੈਂ ਕਿਹਾ ਠੀਕ ਵਧੀਆ ਪਲੇਟਫਾਰਮ ਹੈ।
ਹਾਂ, ਅੱਛੇ ਨਿਊ ਫਰੈਂਡਸ ਬਣ ਜਾਂਦੇ ਨੇ। ਇੰਟਰਟੇਨਮੈਂਟ ਹੋ ਜਾਂਦਾ ਇਕ ਵਾਈਬ ਚੇਂਜ ਹੋ ਜਾਂਦੀ ਏ ਨਿਊ ਪਰਸਨ ਨਾਲ ਗੱਲ ਕਰਕੇ।
ਹਾਂ, ਉਹ ਵੀ ਹੈਗਾ ਬਟ
ਸਿੰਪਲ ਲਾਈਫ ਬਣ ਜਾਂਦੀ ਹੈਕਸ ਹੈ ਲਾਇਕ ਨਿਊ ਪਰਸਨ ਐ। ਗੱਲ ਕਰ ਸਕਦੇ ਹੋ ਮਤਲਬ ਕੈਸੇ ਵੀ ਗੱਲ ਕਰ ਸਕਦੇ ਹੋ ਆਪਣੀ ਜੋ ਵੀ ਹੈ ਮਤਲਬ ਹੈ ਕਿ ਹਾਂ ਤੁਸੀਂ ਸੇਫ ਹੋ ਔਰ ਮਤਲਬ ਕਾਫੀ ਚੀਜ਼ਾਂ ਅੱਛੀਆਂ ਨੇ ਕਿ ਹਾਂ ਮਤਲਬ ਠੀਕ ਹੈ ਮੇਰੇ ਹਿਸਾਬ ਨਾਲ ਬੈਸਟ ਹੈ ਬੋਰ ਨ ਹੋਮੇਗੇ ਤੁਡਾ ਰਹੇਗਾ ਔਰ ਅੱਛੀ ਤਾਂ ਹੈਗੀ ਫਿਲਹਾਲ ਨਈ ਵੀ ਹੋ ਰਹੀ ਹੈ ਤੇ ਹੋਰ ਕਿਆ ਹੀ ਚਾਹੀਦਾ ਕਿਸੇ ਇੱਕ ਐਪ ਤੋਂ
ਹਾਂ, ਉਹ ਤਾਂ ਹੈਗਾ।